ਹੈਲੋ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਠੀਕ ਹੋ
ਬਸ ਵਧੀਆ ਤੁਸੀਂ ਕਿਵੇਂਂ
ਹਾਂ ਬਸੀ ਇਹ ਵੀ ਵਧੀਆ ਹੋਰ ਕੀ ਕਰ ਰਹੇ ਸੀ
ਬਸ ਰੋਟੀ ਖਾਧੀ ਹੈ ਹੁੇ ਫ ਸੋਨ ਤਰੀ
ਅੱਛਾ ਵੋਕ ਵਗੈਰਾ ਤੇ ਨਹੀਂੀ ਜਾਂਦੇ
ਹਾਂਜੀ
ਮੈਂ ਕਿਹਾ ਵੋਕ ਤੇ ਨੀ ਜਾਂਦੇ ਸੈਰ ਕਰਨ ਨੀ ਜਾਂਦੇ
ਤੇ ਤੇ ਨਹੀਂ ਜਾਂਦੀ ਮੈਂ ਪਹਿਲੇ ਜਾਂਦੀ ਸੀ ਪਰ ਹੁਣ ਨੀ ਜਾਂਦੀ ਸਵੇਰੇ ਸਵੇਰੇ ਜਾਂਦੀ ਸੀ ਪੁਰਾ ਨਾਲ ਪਰ ਹੁਣ ਹੁਣ ਨਹੀਂੀ ਜਾਂਦੀ
ਅੱਛਾ ਬਸ ਅਸੀਂ ਵੀ ਖਾ ਬਸ ਰੋਟੀ ਖਾ ਕੇ ਬਾਹਰ ਬਦੇ ਚ ਪਾਰਕ ਵਿੱਚ ਆਏ ਸੀ ਥੋੜੇ ਜਿ ਟੈਲਟ ਤੇੈਂ ਆਖ ਚੱਲ ਮੈਂ ਫੋਨ ਕਰਾਂ ਹਾਂ। ਹਮ ਬਸ। ਹੁਣ ਮੈਂ ਕਿਹਾ ਸੀ ਥੋੜ੍ਹਾ ਜਿਹਾ ਬੱਚੇ ਨਾਲ ਸੀ। ਬੱਚੇ ਓ ਕਹਿਨ ਲੱਗੇ ਕਿ ਅਸੀ ਅਸੀ ਵੀ ਜਾਣਾ ਐ ਤੇ ਮਗਰ ਪੈ ਜਾਂਦੇ ਨੇ ਬੱਚੇ ਕਹਿੰਦੇ ਹੁਣ ਛੁੱਟੀਆਂ ਸਾਨੂੰ ਸਾਨੂੰ ਲੈ ਕੇ ਜਾਓ। ਤੇ ਫੇਰ ਉਹਨਾਂ ਹਾਂ। ਉਹਨਾਂ ਨੂੰ ਨਾਲ ਲੈ ਕੇ ਆਈ ਸੀ, ਤੇ ਹੋਰ ਤੁਹਾਡੇ ਵੈਸੇ ਸੈਰ ਕਰਦੇ ਹੋ।
ਨਹੀਂ ਸਾਡੇ ਇੱਧਰ ਹੈ ਨਾ ਅ ਜੋ ਹੈ ਸੈਰ ਕਰਨ ਵਾਲੀ ਜਗ੍ਹਾ ਹੀ ਹੈ ਬਹੁਤ ਅੱਛੀ ਜਗ੍ਹਾ ਹੈ। ਤੇ ਉਹ ਉੱਧਰ ਜਾਂਦੇ ਸੀ। ਪਹਿਲੇ। ਹੁਣੇ ਮੇਰਾ ਬ੍ਰਦਰ ਜਾਂਦਾ ਹੈ ਪਰ ਮੈਂ ਤੇ ਨਹੀਂ ਜਾਂਦੀ ਸਵੇਰੇ ਸਵੇਰੇ।
ਅੱਛਾ ਹਾਂ ਤਾਂਈ। ਸਵੇਰੇ ਟੈਮ ਘੱਟ ਹੁੰਦਾ ਨਾ ਜੈਂਟ ਮ ਮਤਲਬ ਲੇਡੀਜ਼ ਕੋਲ ਟੈਮ ਘੱਟ ਹੁੰਦਾ ਫੇਰ ਸਵੇਰੇ ਨਾਸ਼ਤਾ ਪਾਣੀ ਵਗੈਰਾ ਬਣਾਉਣਾ। ਸਭ ਕੁਛ ਬਨਾ। ਮੈਂ ਵੀ ਹੁਣ ਸਵੇਰੇ ਸਵੇਰੇ, ਹਾਂਜੀ। ਚਲੇ ਜਾਂਨੇ ਹਾਂ ਸਵੇਰੇ ਬਸ ਸਵੇਰੇ ਗੁਰ ਸਵੇਰੇ ਜਾਇਆ ਨੀ ਜਾਂਦਾ ਗੁਰਦੁਆਰੇ ਵਗੈਰਾ ਵੀ ਨਹੀ ਜਾਇਆ ਜਾਂਦਾ ਸਵੇਰੇ ਤਾਂ ਏਦਾਂ ਹੁੰਦਾ ਸੀ ਨਾ ਚੱਲ ਗੁਰਦੁਆਰੇ ਜਾ ਆਈਏ ਨਾਲੇ ਸੈਰ ਕਰ ਆਵਾਂਗੇ ਪਹਿਲੇ ਪਹਿਲੇ ਜਾਂਦੇ ਸੀ, ਲੇਕ ਕਿਦੇ ਹੁਣ ਨੀ ਜਾਂਦੇ ਹੁਣ ਮੈਂ ਸ਼ਾਮੀ ਜਾਣੀ ਹਾਂ। ਸ਼ਾਮੀ ਗੁਰਦੁਆਰਾ ਸਾਹਿਬ ਸ਼ਾਮੀ ਜਾਂਨੀ ਹਾ। ਤੇ ਏਸ ਵੇਲੇ ਸੈਰ ਕਰਨ ਆ ਜਾਂਦੇ, ਹਾਂਜੀ। ਤੇ ਹੋਰ ਕੁ ਹੋਰ ਸਭ ਪਰਿਵਾਰ ਠੀਕ ਹੈ?
ਹਾਂਜੀ-ਹਾਂਜੀ ਸਭ ਵਧੀਆ। ਤੇ ਤੁਸੀਂ ਤੁਸੀਂ ਯੋਗਾ ਵੀ ਤੁਸੀਂ ਯੋਗਾ ਵੀ ਜੁਆਇਨ ਕੀਤੀ ਸੀ ਪਹਿਲੇ।
ਹਾਂਜੀ ਪਹਿਲੇ ਕੀ ਸੀਗੀ ਤੇ ਲੇਕਿਨ ਹੁਣ ਛੋੜ ਤੀ। ਹੁਣ ਗਰਮੀਆਂ ਆ ਗ ਨਾ ਤੇ ਹੁਣ ਦਿਲ ਨੀ ਕਰਦਾ ਜਾਨ ਤੇ, ਤੇ ਹ ਹੋਰ, ਹੋਰ ਕੀ ਬਣਾ ਲਿਆ ਅੱਜ?
ਅੱਜ ਪਰਥਾ ਬਣਾਇਆ ਸੀ। ਤੇ ਫਿਰ ਮੈਂ ਤੇ ਖਾਧਾ ਨ ਮੈਂ ਮੈਗੀ ਖਾਈ ਸੀ, ਹੂੰ।
ਤੁਸੀਂ ਰਾ ਤੁਸੀਂ ਵੈਜੀਟੇਬਲ ਵਗੈਰਾ ਰਾਤੀ ਬਣਾਉਂਦੇ ਹੋ ਨਾ।
ਸਬਜ਼ੀ ਵਗੈਰਾ
ਹਾਂਜੀ। ਵੀ ਰਾਤੀ ਜਿਆਦਾ ਰਾਤੀ ਬਣਾਨੇ ਆ।
ਹਾਂਜੀ ਸਬਜ਼ੀ ਰਾਤੀ ਬਣਾਉਂਦੇ ਆ ਬਾਕੀ ਜੋ ਦਾਲ ਵਗੈਰਾ ਉਹ ਦੁਪਹਿਰੇ ਬਣਾਉਂਦੇ ਆ ਦਾਲ ਬਸ ਇੱਕ ਹੀ ਹੈ ਜੋ ਰਾਤੀ ਬਣਦੀ ਹੈ ਉਹ ਮੂੰਗੀ ਧੋਤੀ ਬਸ, ਬਾਕੀ ਸਾਰੀ। ਦਾਲ ਜੋ ਨੇ ਉਹ ਦੁਪਹਿਰੇ ਬਣਦੀ ਹੈ। ਹੈਲੋ ਹੈਲੋ।
ਹੈਲੋ